ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਭਾਜੀ ਸਤਿ ਸ਼੍ਰੀ ਅਕਾਲ ਜੀ।
ਹੋਰਜੀ ਕੀ ਹਾਲ ਚਾਲੇ ਏ।
ਵਧੀਆ ਭਾਜੀ ਤੁਸੀਂ ਸੁਣਾਓ ਆਪਣੀ।
ਬਸ ਵਧੀਆ ਜੀ ਵਧੀਆ ਹੋਰ ਕੀ ਹਾਲ। ਸਭ ਵਧੀਆ ਸਭ ਵਧੀਆ ਤੁਸੀਂ ਸੁਣਾਓ ਹੋਰ ਕੀ ਕਰ‌ ਰਹੇ
ਬਸ ਭਾਜੀ ਉਹਨੇ ਉਹਨੇ ਰੋਟੀ ਖਾਈਏ ਛੱਤ ਤੱਤੇ ਟਹਲਨ ਆਇਆ ਸੀ ਮੈਂ ਕਿਹਾ
ਅੱਛਾ ਚਲੋ ਬਹੁਤ ਵਧੀਆ ਜੀ ਹੋਰ ਭਾਜੀ। ਕਿਆ ਕਿੱਥੇ ਘੁੰਮਣ ਗਏ ਫਿਰ ਕਿੱਥੇ ਘੁੰਮਣ ਫਿਰਨ ਜਾਂਦੇ ਹੋ ਤੇ ਕੀ ਕੀ ਕਰਦੇ ਹੋ?
ਵ ਭਾਜੀ ਅੱਜ ਕੱਲ੍ਹ ਤੇ ਫਿਲਹਾਲ ਤੇ ਤੁਹਾਨੂੰ ਪਤੈ ਦੁਕਾਨਦਾਰੀ ਦੀ ਜ਼ਿੰਦਗੀ ਕੀ ਏ ਨੇ। ਸਵੇਰੇ ਆਪਣੇ ਦੁਕਾਨ ਤੇ ਜਾਣਾ ਤੇ ਰਾਤੀ ਆਣਾ ਫੇਰ ਵੀ ਭਾਜੀ ਵੀਕਐਂਡ ਤੇ ਕਦੀ ਹਾਂਜੀ ਹਾਂਜੀ।
ਦੁਕਾਨ ਚ ਤੇ ਇੱਦਾਂ ਈ ਏ ਫੇਰ ਦੁਕਾਨ ਚ ਤੇ ਦਿਨ ਦਾ ਪਤਾ ਨਹੀਂ ਲੱਗਦਾ ਦੁਕਾਨ ਚ ਬਸ ਕੰਮ ਕਰਦੇ ਰਹਿ ਜੋ ਤੇ। ਤੇ ਸ਼ਾਮ ਨੂੰ। ਆਪਣੇ ਘਰ ਆ ਕੇ।
ਬਸ ਜੀ ਹਾਂ ਬਸ ਜੀ ਬਸ ਉਹੀ ਦਿਨ ਭਾਜੀ ਫੇਰ ਵੀ ਭਾਜੀ ਵੀਕਐਂਡ। ਵੀਕਐਂਡ ਦੀ ਗੱਲ ਲੈਂਦੇ ਆ ਸੰਡੇ ਜਿਵੇਂ ਪਿਛਲੇ ਵੀਕਐਂਡ ਅਸੀਂ ਭਾਜੀ ਵਾਟਰ ਪਾਰਕ ਗਏ ਸੀ। ਹਾਂਜੀ ਕਦੀ ਭਾਜੀ ਸਾਡੇ ਇੱਥੇ ਵੱਡਾ ਗੁਰਦੁਆਰਾ ਹੈਗਾ। ਉੱਥੇ ਉੱਥੇ ਹੋ ਆਂਦੇ ਆ ਭਾਜੀ ਹਾਂਜੀ ਹਾਂਜੀ ਹਾਂਜੀ।
ਚਲੋ ਵਧੀਆ ਗੱਲ ਹੈ ਚਲੋ ਵਿੱਚ ਵਿੱਚ ਟਾਈਮ ਨਿਕਾਲ ਕੇ ਥੋੜ੍ਹਾ ਜਿਹਾ ਐਵੇਂ ਨਿਕ।
ਹਾਂ ਘੁੰਮਣਾ ਚਾਹੀਦੈ ਭਾਜੀ ਹਾਂ ਨਹੀ ਤੇ ਬੰਦਾ ਤੇ ਦੁਕਾਨ ਜੋਗਾ ਰਿਹ ਜੇਗਾ ਨੇ।
ਜ਼ਰੂਰੀ ਜ਼ਰੂਰੀ ਏ ਜੀ ਬਹੁਤ ਜ਼ਰੂਰੀ ਹੈ।
ਹਾਂਜੀ ਹਾਂਜੀ ਭਾਜੀ।
ਹਾਂਜੀ ਅਹ ਆਪਣਾ ਹਿਮਾਚਲ ਸਾਈਡ ਮਨਾਲੀ ਕੁੱਲੂ ਸਾਈਡ ਨੀ ਜਾਂਦੇ ਘੁੰਮਣ। ਅੱਛਾ ਹਾਂ ਕਿਉਂਕਿ ਤੁ ਦੁਕਾਨ। ਦੁਕਾਨ ਵਾਲਾ ਥੋੜਾ ਇਹ ਵੀ ਇਸ਼ੂ ਐ ਕੇ ਅਮ ਥੋੜਾ ਜਿਹਾ ਦੇਖਣਾ ਪੈਂਦੈ ਵਿੱਚ ਵਿੱਚ ਟਾਈਮ ਨਿਕਾਲ ਕੇ ਕਦੋਂ। ਟਾਈਮ ਨਿਕਲੇ ਫੇਰ ਆਪਾਂ ਜਾਈਏ।
ਬਸ। ਬਸ ਬਸ ਭਾਜੀ ਇੱਥੇ ਤਾਂ ਤੁਹਾਨੂੰ ਪਤੈ ਦੁਕਾਨ ਤੇ ਛੁੱਟੀ ਮਾਰਨ ਦਾ ਨਾ ਇੱਕ ਵਾਰ ਮੰਨ ਲਓ ਗ ਗਾਹਕ ਦੁਕਾਨ ਤੋਂ। ਹਟ ਕੇ ਦੂਜੀ ਦੁਕਾਨ ਤੇ ਚਲਾ ਗਿਆ ਤੇ ਉਹ ਫੇਰ ਮੁੜ ਕੇ ਨੀ ਆਂਦਾ ਭਾਜੀ।
ਹਾਂਜੀ ਹਾਂਜੀ ਇਹ ਤੇ ਹੈ ਇਹ ਤੇ ਹਾਂ ਦੋ ਦੋ ਮਿੰਟ ਤੇ ਵੀ ਅਗਰ ਅਸੀਂ ਉਰੇ ਪਰੇ ਹੋ ਗਏ ਤੇ ਬਸ ਫੇਰ ਸਮਝੋ ਕਿ ਗਾਹਕ ਗਾਹਕ ਵੀ ਫੇਰ ਦੇਖ ਕਿ ਹੈ ਈ ਨੀ ਕੋਈ ਤੇ ਫੇਰ ਚਲੋ ਚਲੀਏ ਆਪਾਂ
ਬਸ ਜੀ ਬਸ ਇਹ ਤੇ ਭਾਈ ਘੁੰਮਣ ਫਿਰਨ ਦੀ ਹੁੰਦੀ ਏ ਉਮਰ ਜਦ ਤੱਕ ਬੰਦਾ ਸਕੂਲ ਚ ਗਾ ਜਾਂ ਕੋਲੇਜ ਟਾਈਮ ਚ ਗਾ
ਹਾਂਜੀ ਇਹ ਗੱਲ ਤੇ ਹੈ ਜੀ ਮੇਰੇ ਨਾਲ ਤੁਹਾਡੀ ਗੱਲ ਸਹੀ
ਹਾਂ ਫੇਰ ਵੀ ਭਾਜੀ ਹਫ਼ਤਾ ਇੱਕ ਦਿਨ ਰੱਖ ਲੇਂਦੇ ਆ ਸੰਡੇ ਜੇ ਸੰਡੇ ਦੁਕਾਨ ਤੇ ਹਾਫ ਡੇ ਕਰ ਤਾ
ਹਾਂਜੀ ਹਾਂ ਇਹ ਤੇ ਹੈ ਜ਼ਰੂਰੀ ਜ਼ਰੂਰੀ ਹੈ ਇਹ ਇੱਕ ਦਿਨ ਜ਼ਰੂਰੀ ਹੈ ਆਪਣੇ ਲਈ ਬਿਤਾਣਾ ਬਾਕੀ ਟਾਈਮ ਤੇ ਚਲੋ ਐਵੇਂ ਨਿਕਲੀ ਜਾਣਾ ਹੌਲੀ ਹੌਲੀ ਉਹ ਤੇ ਚਲੋ ਆਪਣਾ ਵੀ ਐਵੇਂ ਈ ਐ। ਤਾਂ ਹੁਣ ਬਾਕੀ ਦਿਨ ਆਪਾਂ ਦੁਕਾਨ ਮੇਰਾ ਆਪਣਾ ਵੀ ਕੰਮ ਵੀ ਦੁਕਾਨ ਦਾ ਹੀ ਹੈ ਨਾ ਤੇ ਕਦੇ ਕਦੀ ਕਦੀ ਹਾਂਜੀ ਦੁਕਾਨ ਹੀ ਹੈ ਜੀ ਆਪਣੀ ਵੀ
ਕਿਸ ਚੀਜ਼ ਦਾ ਭਾਜੀ
ਆਪਣਾ ਫਰਨੀਚਰ ਦਾ ਕੰਮ ਹੈ ਜੀ ਆਪਣਾ ਤੇ ਇਏਦਾਂ ਹੁੰਦਾ ਹੈ ਕਿ ਆਪਣਾ ਵੀ ਸੰਡੇ ਨੂੰ ਘੁੰਮਣ-ਫਿਰਨ ਕਦੀ-ਕਦੀ ਚੱਲ ਜਾਂਦੇਆ। ਤੇ ਮੇਨ ਜਿੱਦਾਂ ਰਹਿੰਦਾ ਆਪਣਾ ਕ੍ਰਿਕਟ ਰਹਿੰਦਾ ਅਹ ਬੈਟਬੋਲ ਆਪਣਾ ਖੇਲਣ ਚਲੇ ਜਾਂਦੇ ਆ। ਤੇ ਉਹਦੇ ਚ ਵੀ ਲੈਦਰ ਵਾਲੇ ਮੈਂ ਮੈਚ ਨਾ ਖੇਲਦੇ ਹਾਂ ਆਪਾਂ ਇਸ ਦਿਨ ਤੇ ਉਸ ਖੇਲ ਲਈ ਖੇਲ ਲਹੀ ਦਾ ਹੁੰਦਾ ਤੇ ਟਾਈਮ ਪਾਸ ਚਲੋ ਹੋ ਜਾਂਦਾ ਸੰਡੇ- ਸੰਡੇ।
ਹਾਂਜੀ-ਹਾਂਜੀ, ਭਾਜੀ
ਐਤਵਾਰ ਦਾ ਦਿਨ ਨਿਕਲ ਜਾਂਦਾ ਵਧੀਆ।
ਸਾਡੇ ਇੱਥੇ ਤੇ ਭਾਜੀ ਇੰਨਾ ਬੁਰਾ ਹਾਲ ਹੈਗਾ ਨਾ ਮਤਲਬ ਕਿ ਖੇਲ-ਕੂਦ ਤੇ ਖ਼ਤਮ ਹੀ ਕਰਤਾ ਬਿਲਕੁਲ ਵੀ। ਜਿਵੇ ਬੱਚੇ ਹਰ ਗਰਾਉਂਡ ਸਾਡੇ ਏਰੀਆ ਹੈ ਜਿੱਥੇ ਮਰਜ਼ੀ ਗਰਾਉਂਡ ਤੇ ਚਲੇ ਜਾਊ। ਬਿਲਕੁਲ ਵੇਲੇ ਹੋਣਗੇ ਭਾਜੀ, ਕਿਉਂਕਿ ਸ ਕੋਈ ਦਿਲਚਸਬੀ ਵੀ ਲੈਂਦਾ ਜ ਭਾਜੀ ਗੇਮਾਂ ਚ ਹੁਣ ਸਭ ਇੰਟਾਗ੍ਰਾਮ, ਯੂਟਿਊਬ ਇਹੀ ਚਲਾਉਂਦੇ ਰਹਿੰਦੇ ਬੱਚੇ ਸਵੇਰ ਤੋਂ ਲੈ ਕੇ ਰਾਤ ਤੱਕ ਇਹਥੇ ਬੈੇਠੇ
ਹਾਂਜੀ, ਇਹ ਤੇ ਹੈ ਬੰਦਾ ਇੱਕ ਵਾਰੀ ਬੈ ਜੇ ਬਸ ਇੱਕ ਵਾਰੀ ਹੱਥ ਚ ਫੋਨ ਆ ਜੇ ਤੇ ਰਾਤ ਤੀ ਇਵੇਂ ਹਾਂ, ਗਿਆਰਾਂ ਕੁ ਵਜੇ ਬੰਦਾ ਚਾਲੂ ਹੋ ਗਿਆ ਤਾਂ ਸਮਝੋ ਰਾਤੀ ਦੇ ਇੱਕ, ਦੋ, ਤਿੰਨ ਤੇ ਪਤਾ ਨੀ ਲੱਗਦਾ ਕਦੋਂ ਨਿਕਲ
ਤਿੰਨ ਤੇ ਭਾਜ਼ੀ ਆਮ ਹਾਂ, ਪਤਾ ਹੀ ਨੀ ਚੱਲਦਾ ਨੇ ਇਹ ਤਾਂ ਚੀਜ਼ ਹੀ ਅਸੀਂ ਬਣਾਈ ਨੇ।
ਪਹਿਲੇ ਚੀਜ਼ਾਂ ਐਵੇਂ ਹੁੰਦੀਆਂ ਸੀ ਬੰਦਾ ਪ੍ਰਸ਼ਾਦਾ ਵਗੈਰਾ ਰੋਟੀ, ਰੋਟੀ ਪਾਣੀ ਪ੍ਰਸ਼ਾਦਾ ਛਕ ਕਹਿ ਤੇ ਉਸ ਤੋਂ ਬਾਅਦ ਸੱਤ-ਅੱਠ ਵਜੇ ਬੰਦਾ ਆਪਣਾ ਸੋ ਗਿਆ ਪਹਿਲੇ-ਪਹਿਲੇ ਜਦੋਂ ਫੋਨ ਦੀ ਦੁਨੀਆਂ ਨਹੀਂ ਸੀਗੀ ਤੇ ਉਹਦੋਂ ਤੇ ਐਵੇਂ ਸੀਗਾ ਕਿ ਬਈ ਫੋਨ-ਫੋਨ ਤੋਂ ਬਗ਼ੈਰ ਹੀ ਬੰਦਾ ਜਿੰਦਾ ਸੀ ਵਧੀਆ। ਲਾਈਫ ਉਹ ਟਾਈਮ ਵੀ ਵਧੀਆ ਸੀ। ਪਰ ਉਹ ਹੁਣ ਚਲੋ ਹੌਲੀ-ਹੌਲੀ ਚੇਂਜ ਆ ਰਹੇ ਨੇ ਜ਼ਿੰਦਗੀ ਚ ਬੰਦੇ ਨੂੰ ਵੀ ਫਿਰ ਬਦਲਣਾ
ਬਦਲਣਾ ਪੈਂਦਾ ਹਾਂਜੀ-ਹਾਂਜੀ-ਹਾਂਜੀ, ਹਾਂ ਲੇਕਿਨ ਇਕ ਗੱਲ ਭਾਜੀ ਪਹਿ ਚੰਗਾ ਟਾਈਮ ਪਹਿਲੇ ਵਾਲਾ ਹੈਗਾ ਸੀਨੇ।
ਹਾਂਜੀ, ਇਹ ਤੇ ਗੱਲ ਹੈਗੀ ਹੈ ਜੀ ਤੁਹਾਡੇ ਇਹ ਤੇ ਮੰਨ ਨਾਲ
ਸਕੂਲ ਟਾਈਮ ਤੁਹਾਡਾ ਵੀ ਹੋਏਗਾ ਭਾਜੀ ਆਪਣਾ ਸਕੂਲ ਬੇ ਦੋ ਵਜੇ ਤੱਕ ਉਸ ਤੋਂ ਬਾਅਦ ਖੇਡ ਰਿਹਾ ਕੂਦ ਰਿਹਾ ਰਾਤੀ
ਭਾਜੀ ਦੱਸਾਂ ਮੇਰੀ ਅਹ ਆਪਣੇ ਜਿੱਦਾਂ ਹੁਣ ਅ ਦੋ ਹਜ਼ਾਰ ਸਾਲ ਦੇ ਦੋ ਹਜ਼ਾਰ ਸਨ ਤੋਂ ਪਹਿਲੇ ਜਿਹੜੀ ਜਨਰੇਸ਼ਨ ਸੀ ਨਾ ਆਪਣੀ ਉਹ ਵਧੀਆ ਰਹਿ ਗਈ ਜਿੱਦਾਂ ਉਹਨਾ ਨੂੰ ਚਲੋ ਫੋਨ ਮਿਲਿਆ ਤੇ ਜ਼ਰੂਰ, ਲੇਕਿਨ ਲੇਟ ਬਹੁਤ ਮਿਲਿਆ।
ਲੇਟ ਬਹੁਤ ਮਿਲਿਆ ਭਾਜੀ ਠੀਕ ਕਹਿ ਰੇ ਭਾਜੀ।
ਗੱਲ ਹੈ ਕਿ ਆਪਣਾ ਨੂੰ ਸਹੀ ਟਾਈਮ ਨਿਕਲ ਗਿਆ ਉਸ ਚ ਜਿਹਦਾ ਨਹੀਂ ਤੇ ਹੁਣ ਵਾਲੀ ਜਨਰੇਸ਼ਨ ਜਿੱਦਾਂ ਹੁਣ ਦੋ ਹਜ਼ਾਰ ਸਨ ਦੋ ਹਜ਼ਾਰ ਤੋਂ ਬਾਦ ਜਿਹੜੇ ਹੈਗੇ ਨੇ ਉਹਨਾਂ ਨੂੰ ਤੇ ਫੋਨ ਐਵੇਂ ਹੈ ਕਿ ਬਈ ਜਿੱਦਾਂ
ਹਾਂਜੀ-ਹਾਂਜੀ, ਭਾਜੀ
ਉਹਨੂੰ ਫੜ ਲਿਆ ਬਈ ਲੱਗੇ ਰਹੇ ਪੂਰਾ ਦਿਨ ਕੁਛ ਨਾ ਕੁਛ ਵੀਡੀਓ ਚੱਲ ਹੀ ਰਹੀ।
ਅੱਜ ਦੇ ਟੈਮ ਵਿੱਚ ਫੋਨ ਨੂੰ ਇੰਪੋਰਟੈਂਸ ਇੰਨੀ ਦੇਤੀ ਗਈ ਏ ਤੂਸੀ ਸੂਕੂਲ ਦੇ ਟੈਮ ਵੇਖ ਲੋ, ਏ ਕਰੋਨਾ ਟੈਮ ਜੇੜਾ ਨਿਕਲੇਆ ਸੀ ਮਤਲਬ ਕਿ ਬਚ ਬੱਚਿਆ ਦੀ ਪਢਾਈਆਂ ਕਿਦੇ ਉੱਤੇ ਚੱਲੀਆਂ ਨੇ ਭਾਜੀ ਮੋਬਾਇਲਾਂ ਉੱਤੇ, ਲੈਪਟੋਪ ਉੱਤੇ ਬਿਨਾਂ ਮੋ
ਹਾਂਜੀ-ਹਾਂਜੀ, ਬਸ ਓ ਉਸ ਚ ਏਦਾਂ ਕਿ ਕਈ ਚੀਜਾਂ ਵਧੀਆ ਸੀ, ਕਈ ਚੀਜਾਂ ਖ਼ਰਾਬ ਵੀ ਚੀਜਾਂ ਆਉਂਦੀਆਂ, ਸਬ ਚੀਜਾਂ ਤੇ ਵਦੀਆ ਚ ਵੀ ਹੁੰਦੀਆਂ। ਕਦੀ ਜੇ ਓਨਾਂ ਚ ਕਮੀਆਂ ਵੀ ਹੁੰਦੀਆਂ ਓ ਚੀਜ।
ਏਦੇ ਵਿੱਚ ਵੀ ਵੇਖ ਲਓ ਹੁਣ ਵਦੀਆ ਵੀ ਹੈਗੀਆਂ ਨ, ਬੱਚੇਆਂ ਦਾ ਕੰਮ ਕਿੰਨਾ ਅਰਾਮ ਨਾਲ ਹੋ ਗਿਆ। ਲੇਕਿਨ ਖਰਾਬ ਵੀ ਨਿਕਲ ਜਾਂਦੀਆਂ ਨ, ਜੇੜੇ ਬੱਚੇਆਂ ਨੇ ਐ ਐਪ ਬਨਾ ਲਿਤਾ ਇਸ ਚੀਜ ਦਾ।
ਹਾਂਜੀ-ਹਾਂਜੀ, ਹੁਣ ਕਈ ਫਾਇਦੇ ਵੀ ਨੇ ਇਦੇ, ਕਈ ਨੁਕਸਾਨ ਵੀ ਨੇ ਇਸ ਚੀਜਾਂ ਦੇ।
ਆ ਬਸ ਜੀ ਬਸ ਭਾਜੀ, ਓ ਕੋਈ ਵੀ ਚੀਜ਼ ਵੇਖਲੋ ਤੂਸੀ ਹ
ਐਦਾਂ ਹੁੰਦਾ ਜਿੱਦਾਂ ਹੁਣ ਸਵੇਰੇ ਆਪਾਂ ਉਠਦੇ ਹਾਂ, ਤੇ ਸਾਨੂੰ ਪ੍ਹੈਲੇ ਸਾਡਾ ਫੋਨ ਹਥ ਚ ਨਜਰ ਆਣਾ ਚਾਈਦਾ ਵੀ ਹਾਂ ਇੱਥੇ ਪਿਆ ਜੀ, ਆਪਣਾ ਫੋਨ ਬਾਕੀ ਕੰਮ ਬਾਅਦ ਚ।
ਬਾਕੀ ਕੰਮ ਬਾਅਦ ਚ ਭਾਅ ਜੀ, ਰਾਤੀ ਨੀਂਦ ਨੀ ਆਂਦੀ, ਸਾਡੇ ਮੇਂ, ਮੇਂ ਰਾਤੀ ਮੇਰੇ ਪਲੰਗ ਤੇ ਅਗਰ ਮੇਰਾ ਮੋਬਾਈਲ ਨੀ ਹੇਗਾ ਨਾ ਭਾਜੀ ਤੇ ਰਾਤੀ ਨੀਂਦ ਨੀ ਆਏਗੀ। ਧਿਆਨ ਓਥੇ ਰਹੇਗਾ। ਵੀ ਮੇਰਾ ਮੋਬਾਈਲ ਕਿਸੇ ਦਾ ਮੈਸੇਜ਼ ਨਾ ਆ ਜੇ, ਕੋਈ ਰੀਲ ਨਾ ਰੈਹ ਜੇ ਸਾਨੂੰ ਵੇਖਨੀ ਰੇਗੀ।
ਹਾਂਜੀ, ਏ ਗੱਲ ਤੇ ਹੈਗੀ ਭਾਜੀ ਏ, ਏ ਥੋੜੀ
ਹੈਗੀ ਏ ਭਾਜੀ।
ਹਾਂ ਏਹ ਸਾਡੀ ਹੁਣ ਆਪਣੀ ਆਦਤਾਂ ਵੀ ਬਨਦੀਆਂ, ਏਕ ਦਮ ਮੰਨ ਲੋ ਹੁਣ, ਸਾਡਾ ਬੇਬੀ, ਬੱਚਾ ਹੈਗਾ ਤੇ ਓਹਨੂੰ ਅ ਅਪਾਂ ਕੀ ਕਰਦੇ ਹਾਂ ਜੀ, ਕੋਈ ਆਂਦਾ ਐ, ਕੋਈ ਕਾੰਮ ਐ ਮਤਲਬ ਓਹਨੂੰ ਆਰੇ ਲਗਾਣਾ ਐ। ਜਿਵੇਂ ਕਿਸੀ ਕੰਮ ਤੇ, ਤੇ ਆਪਾਂ ਕੀ ਕਰਦੇ ਹਾਂ ਜੀ, ਆਪਣਾ ਅਗਰ ਅਸੀ ਕੋਈ ਕਾੰਮ ਕਰਨਾ ਹੋਏ ਤੇ ਓਹਨੂੰ ਕੈਂਦੇ ਜੀ ਬੱਚੇ ਚੱਲ ਥੋੜੀ ਦੇਰ ਫੋਨ ਫੜ ਲੇ, ਕੋਈ ਗੱਲ ਨੀ ਅਪਣਾ ਤੂੰ ਚਲਾਈ ਜਾ ਤੇ ਬਾਦ ਚ ਜਦੋਂ ਥੋੜੇ ਜਾਦਾ ਚਲਾਨ ਲੱਗ ਜਾਂਦਾ ਫੋਨ ਬੱਚਾ, ਫੇਰ ਅਪਾਂ ਕੈਂਦੇ ਆਂ ਜੀ ਨਹੀਂ, ਨਹੀਂ ਏਨੂੰ ਛੁਡਾਓ, ਏਨੂੰ ਛੁਡਾਊ। ਆਪਾਂ ਜਬਰਦਸਤੀ, ਜਬਰਦਸਤੀ ਖਿਚਨ ਲੱਗ ਜਾਂਗੇ ਫੇਰ ਏ, ਏ ਧਿਆਨ ਨੀ ਸਾਨੂੰ ਆਂਦਾ। ਕਿ ਅਸੀ ਲਾਏਆ ਵੀ ਤੇ ਆਪ
ਆ ਲਗਾਏਆ ਵੀ ਤੇ ਅਸੀ ਹੈਗਾ, ਹੁਨ ਸਾਡੀ, ਮੇਰੀ ਗੁਡੀਆ ਹੈਗੀ ਐ, ਭਾਜੀ ਓਨੂੰ ਏਹ ਵੇਖ ਲੋ ਅਗਰ ਓਦੇ ਅੱਗੇ ਅਗਰ ਮੋਬਾਇਲ ਨੀ ਹੈਗਾ ਨਾ ਭਾਜੀ, ਤੇ ਓ ਰੋਟੀ ਨੀ ਖਾਏਗੀੇ ਨੇ
ਬੱਸ ਬਾਉ, ਓਹੀ ਗੱਲਾਂ ਨਾ ਸਾਰੀਆਂ ਫੇਰ।
ਹਾਂਜੀ, ਹਾਂਜੀ ਅਰ ਵੈਸੇ ਚਾਔਮਿਨ ਖੁਵਾ ਦੋ, ਸੂਪ ਖਵਾ ਦੋ, ਸੂਪ ਪਿਲਾ ਦੋ ਬਿਨਾਂ ਮੋਬਾਇਲ ਅੰਦਰ ਚਲੇ ਜਾਂਦੇ ਨੇ ਸਮਾਨ, ਰੋਟੀ ਐਨੇ ਮੋਬਾਇਲ ਦੇ ਨਾਲ ਖਾਣੀ ਐ।
ਬੱਸ ਜਦੋਂ ਤੱਕ ਹੱਥ ਚ ਫੋਨ ਹੈ, ਤੇ ਓਦੋਂ ਤੱਕ ਰੋਟੀ, ਪ੍ਰਸ਼ਾਦਾ ਵਗੈਰਾ ਮ਼ਕ ਖਾਈ ਜਾਓ, ਜਦੋਂ ਹੱਟਗੀ ਚੀਜ ਤੇ ਫੇਰ ਬੱਸ ਫੇ, ਫੇਰ ਰੋਣਾ ਸ਼ੁਰੂ ਹੋ ਜਾਂਦੇ ਬੱਚੇ ਰੋ, ਰੋਣਾ ਵੀ ਥੋੜਾ ਬੋਤ ਥੋੜਨਾ, ਓ ਫਿਰ ਹੱਥ ਸਿਰ ਤੇ ਮਾਰਨਗੇ ਬਈ ਸਾਨੂੰ ਫੜਾ ਦੋ।
ਹਾਂ ਸਾਨੂੰ ਫੜਾ ਦੋ ਹਾਂ, ਜਿਵੇਂ ਫੋਨ ਦੇ ਬਿਨਾਂ ਤੇ ਭਾਜੀ, ਹਾਂ ਓ ਹਲਾਂ ਦੇਖ ਲੋ ਬਚ ਬੱਚੇ ਕਿੰਨੇ ਛੋਟੇ, ਛੋਟੇ ਹੈਗੇ ਨੇ, ਲੇਕਿਨ ਐਨ ਚੀਜਾਂ ਦੀ ਕਿੰਨੀ ਸਮਜ ਪੈਗੀ ਨੇ।
ਹਾਂਜੀ, ਓ ਬਸ ਆਦਤਾਂ ਵੀ ਸਾਡੀ ਪਾਈਆਂ ਹੋਈਆਂ ਨੇ ਪਰ ਹੁਣ ਕੈਹ ਵੀ ਨੀ ਸਕਦੇ, ਹੁਣ ਕੀ ਕੈਣਾ ਉਦੋ ਗੁੱਸਾ ਤੇ
ਤਿੰਨ ਚਾਰ ਸਾਲ ਦਾ ਬੱਚਾ ਤਾ ਲੋਕ ਖੋਲ ਲੈਂਦਾ ਨੇ, ਆਪਨੇ ਆਪ ਯੂਟਿਊਬ ਖੋਲ ਲੇਗਾ ਨੇ ਐਵੇਂ ਮੇਰੀ ਸਾਰੀ ਐਪਾਂ ਖੋਲ ਲੈਂਦੈ। ਹੈਲੋ। ਹੈਲੋ। ਹੈਲੋ। ਹੈਲੋ, ਭਾਜੀ। ਹੈਲੋ। ਹੈਲੋ, ਭਾਜੀ। ਹੈਲੋ। ਵੀਰ ਜੀ। ਹੈਲੋ। ਹੈਲੋ। ਹੈਲੋ, ਵੀਰ ਜੀ। ਹੈਲੋ। ਹੈਲੋ ਹੈਲੋ ਹੈਲੋ ਵੀਰੇ ਹੈਲੋ ਹੈਲੋ ਵੀਰ ਹੈਲੋ